ਉਹ।
ਸਤਿ ਸ਼੍ਰੀ ਅਕਾਲ ਜੀ।
ਸਸ ਸ੍ਰੀ ਕਾਲ ਮਾਸੜ ਜੀ, ਹੋਰ ਕੀ ਹਾਲ ਐ।
ਠੀਕ ਠਾਕ।
ਹੋਰ ਕੀ ਕਰ ਰੇ ਸੀ।
ਬਸ ਬੈਠੇ ਹਾਂ ਆਪਣਾ ਰੋਟੀ ਪਾਣੀ ਖਾਂਦੇ ਪੇ ਆਂ।
ਹੋਗੇ ਵੇਹਲੇੇ?
ਊਂ ਨਹੀਂ ਅਜੇ ਰੋਟੀ ਖਾਂਦੇ ਪੇ ਆਂ।
ਇੰਨੀ ਲੇਟ
ਬਸ ਲੇਟ ਈ ਹੋ ਜਾਂਦਾ ਟੈਮ ਦਾ ਗਰਮੀਆਂ ਹੈ ਗਰਮੀ ਕਰਕੇ ਲੇਟ ਈ ਹੋ ਜਾਂਦਾ। ਕੰਮ ਤੋਂ ਆਈਦੈ ਨੌ ਵਜੇ, ਨੌ ਵਜੇ ਕੰਮ ਤੋਂ ਆਈਦੈ ਬਸ ਫੇਰ ਚਾਹ ਪਾਣੀ ਪੀ ਕੇ ਫੇਰ ਰੋਟੀ ਪਾਣੀ ਖਾਵਾਂ
ਅੱਛਾ, ਪੈਲੇ ਚਾਹ ਪਾਣੀ ਪੀਂਦੇ ਓ। ਤੇ ਚਾਹ ਪੀ ਕੇ ਫੇਰ ਰੋਟੀ ਦੀ ਭੁੱਖ ਨੀ ਮਰ ਜਾਂਦੀ।
ਨਾ ਨਾ ਨਾ ਨਾ ਨਾ ਸਾਨੂੰ ਆਦਤ ਐ ਨਾ ਏਦਾਂ ਦੁਕਾਨ ਤੋਂ ਆਈਏ ਪੈਲੇ ਅੱਕਿਆ ਥੱਕਿਆ ਚਾਹ ਜਰੂਰੀ। ਚਾਹੀਦੀ ਐ। ਪੰਜਾਬ ਪੰਜਾਬ ਮੈਨੂੰ ਚਾਹ ਜ਼ਰੂਰੀ ਚਾਹੀਦੀ ਏ।
ਆ ਤੇ ਹੈਗੀ ਐ। ਉਹ ਤੇ ਗੱਲ ਠੀਕ ਐ ਤਾਡੀ, ਬਸ ਵਧੀਆ।
ਹੂੰ।
ਹੋਰ।
ਬੱਚੇ ਠੀਕ-ਠਾਕ।
ਹਾਂਜੀ ਹਾਂਜੀ, ਬੱਚੇ ਵੀ ਠੀਕ ਨੇ, ਸਭ ਸ਼ੁਕਰ ਐਂ ਮਾਲਿਕ ਦਾ ਬਹੁਤ ਜਾਦਾ।
ਸਾਡੀ ਤੇ ਗੁੜੀਆਂ ਠੀਕ ਨੀ ਰਹਿੰਦੀ ਉਹ ਜੈ ਨਾ। ਬਾਹਰ ਦਾ ਖਾਂਦਾ ਨਾ ਉਹਨੇ ਫਾਸਟ ਫੂਡ ਵਗੈਰਾ ਉਹ ਨੁਕਸਾਨ ਦਿੰਦੈ ਬੜਾ।
ਅੱਛਾ ਤੇ ਉਹ ਫ਼ਰਕ ਨੀ ਪਿਆ ਸੀ ਉਹਨੂੰ।
ਨਈ ਕਿਤੇ ਫਰਕ ਪੈਂਦੈ ਉਹ ਫੇਰ ਫਰਕ ਪੈਂਦੈ ਫੇਰ ਜੇ ਬਾਹਰ ਅੱਜ ਕੱਲ੍ਹ ਦੀ ਚੀਜ਼ਾਂ ਚਾਉਮੀਨ, ਬਰਗਰ, ਮੋਮੋ ਇਹ ਖਾਂਦੇ ਨਾ ਮੈਦੇ ਦੀ ਚੀਜ਼ਾਂ।
ਆਹੋ ਮੈਦੇ ਦੀ ਚੀਜ਼ ਨੁਕਸਾਨ ਕਰਦੀ ਹੈਗੀ ਐਂ ਨਾ।
ਹਾਂ ਬਸ।
ਹੂੰ।
ਓਈ ਨੁਕਸਾਨ ਦੇਗੇ ਪੇਟ ਬਸ ਇਹੀ ਹੈ ਕਿ
ਉਹਦੇ ਪ੍ਰੋਬਲਮ ਤੂਹਾਨੂੰ ਖੈਰ ਹੈਗੀ ਸੀ। ਪਰ ਇਹ ਕਿ ਉਹ ਗੋਲੀ ਤੇ ਜਿਹੜੀ ਖਾਂਦੀ ਰਹਿੰਦੀ ਸੀ ਉਹਦੇ ਨਾਲ ਫ਼ਰਕ ਰਹਿੰਦਾ ਸੀ ਉਹਨੂੰ। ਪਰ ਓਹੀ ਹੈ ਕਿ
ਆ ਗਿਆ ਸੀ ਬਸ ਇਹ ਵੈਸੇ ਵੀ ਅੱਜ ਕੱਲ ਤੁਹਾਨੂੰ ਪਤੈ ਬਾਜਾਰ ਦੇ ਵਿੱਚ ਸਮਾਨ ਸਾਰਾ ਮਿਲਾਵਟੀ ਹੋੰਦੈ।
ਰੋਟੀ ਕਿੱਥੇ ਖਾ ਕੇ ਖੁਸ਼ ਹੈਗੇ ਐ ਉਹਨਾਂ ਨੂੰ ਤੇ ਬਸ ਆਹੀ ਖਵਾ ਲੋ ਮੋਮੋਜ਼ ਡੇਲੀ ਖਵਾ ਲੋ ਚਾਹੇ। ਉਹਨਾ ਨੂੰ ਇਹੀ ਨੀ ਹੈਗਾ। ਕਿ ਬਈ ਨਈ ਨੁਕਸਾਨ ਕਰੇਗਾ ਔਰ ਜਿਹੜੇ ਉਹ ਸਟੀਮ ਵਾਲੇ ਆਂਦੇ ਐਂ। ਉਹ ਤੇ ਬਸ। ਦੇਖਣ ਨੂੰ ਸਾਨੂੰ ਤੇ ਦੇਖਣ ਨੂੰ ਨੀ ਮਨ ਕਰਦਾ, ਬੱਚੇ ਐ ਖਾਂਦੇ ਜਿੱਦਾਂ ਕੱਚਾ ਮੈਦਾ ਹੁੰਦੈ ਨੀਰਾ ਬਿਲਕੁਲ, ਪਤਾ ਨੀ ਬੱਚੇ ਉਹੀ ਕਹਿ ਰੀ ਬੱਚੇ ਬੱਚੇ ਪਤਾ ਨੀ ਕਿੱਦਾਂ ਖਾਂਦੇ ਐ, ਸ਼ੌਕ ਨਾਲ ਕੱਚੇ ਮੈਦੇ ਨੂੰ।
ਆਂ।
ਖਾਦਾ ਚੱਲ ਫਰਾਈ ਵਾਲਾ ਫੇਰ ਵੀ ਇੱਕ ਅੱਧਾ ਮੂੰਹ ਚ ਪਾ ਲੈਂਦੈ ਕਦੀ-ਕਦਾ, ਤੇ ਓਹ ਸਟੀਮ ਵਾਲੇ ਤੇ ਦੇਖ ਕੇ ਈ ਦਿਲ ਨੂੰ ਕੁੱਛ ਹੁੰਦੈ ਹਾਏ ਬਿਲਕ ਕੁਲ ਕੱਚਾ ਮੈਦਾ ਕਿੱਦਾਂ ਖਾਂਦੇ ਐ ਬੱਚੇ?
ਰੇੜੀਆਂ ਤੇ ਏਦੇ ਮੇਲਾ ਲੱਗਿਆ ਲੈਂਦੈ, ਪਤਾ ਨੀ ਬੱਚਿਆਂ ਨੂੰ ਜਿਵੇਂ ਪਤਾ ਨੀ ਕੀ ਚੀਜ਼ ਵੇ।
ਆਂ ਜਿਦਾਂ ਕੋਈ ਫਰੀ ਚ ਲੰਗਰ ਲਾਇਆ ਹੋਵੇ ਕਿਸੀ ਨੇ।
ਬੌਤ ਨੁਕਸਾਨ ਐ, ਅੱਜ ਕੱਲ੍ਹ ਹੈ ਫਾਸਟ-ਫੂਡ। ਬੱਚੇ ਰੋਟੀ ਕਿੱਥੇ ਖਾਂਦੇ ਐ, ਤਾਂਹੀ ਤੇ ਬੱਚ ਚਿਆਂ ਦੀ ਅੱਜ-ਕੱਲ ਡਾਇਟ ਈ ਨ੍ਹੀਂ ਹੈਗੀ। ਨਾ ਓਹਨਾਂ ਦੀ ਹੈਲਥ ਹੈਗੀ ਐਂ। ਗੰਦ ਕਬਾੜ ਖਵਾਲੋ ਐਹਨਾਂ ਨੂੰ। ਚਾਏ ਮੈਗੀਆਂ ਖਵਾ ਲੋ।
ਵੇਖਲੋ ਅੱਜ-ਕੱਲ ਬੱਚਿਆਂ ਦਾ ਸਰੀਰ ਹੈ ਕੀ ਏ।
ਕੁਛ ਨੀ, ਓਈ ਕੈ ਰੀ ਆ ਫੋਕੇ ਹੈਗੇ ਐ ਬਿਲਕੁਲ।
ਐ ਨਾ ਕੁਛ ਨਾ ਅਪਣਾ
ਤੇ ਨਾ, ਨ ਨਹੀਂ ਦੇਖੋ ਮਾਸੜ ਜੀ, ਨਾ ਤੇ ਇਹਨਾਂ ਨੇ ਦੁੱਧ ਪੀਣਾ ਨਾ ਇਹਨਾਂ ਨੇ ਟਾਈਮ ਤੇ ਘਰ ਰੋਟੀ ਖਾਣੀ। ਤੇ ਆਹੀ ਬਸ ਐ ਏ ਪੀਜ਼ੇ ਖਵਾ ਲੋ ਜਦੋਂ ਜਿੱਦਾ ਜੇ ਕੁਛ ਹੋਏਗਾ ਪੀਜਾ ਖਾਣੈ। ਪੀਡਾ ਪੀਜ਼ਾ ਓਡਰ ਕਰ ਦੋ ਰਾਤੀ-ਪ੍ਰਬਾਤੀ। ਕੋਲਡ-ਡਰਿੰਕ ਨਾਲ ਕਰ ਦੇਣਗੇ, ਓਹ ਨੁਕਸਾਨ ਈ ਐ ਸਾਰੇ ਜੰਕ-ਫੂਡ ਹੈਗੇ ਹੈਗੇ।
ਆਹੋ, ਮੈਂ ਜਿੱਥੇ ਕੰਮ ਕਰਨਾ ਨਾ ਓਹਦੇ ਸਾਮਣੇ ਫੈਕਟਰੀ ਐ। ਚਾਓਮੀਨ, ਬਰਗਰ ਚਾਓਮੀਨ ਬਣਾਦੇ ਐ, ਇਨੇ ਮੈਂ ਵੇਖ ਕੇ ਤੁਸੀਂ ਵੇਖੋਗੇ ਨਾ ਖਾ ਈ ਨੀ ਸਕਦੇ ਵੇਖਕੇ ਬਿਲਕੁਲ ਏਦਾਂ ਲਬੇੜ ਕੇ ਗੰਦੇ ਪਾਣੀ ਵੇਚ ਓ ਬਣਾ ਬਣਾ ਕੇ, ਜੇਅ ਚਟਨੀ ਸੋਸ ਪਤਾ ਨੀ ਕਿੱਦਾਂ ਬਣਾਦੇ ਨੇ ਮਤਲਬ ਹਾਂ, ਰੇੜੀ ਵਾਲੇ ਓਥੇ ਵੇਚਣ ਵਾਲੇ ਸਾਰੇ ਈਤੇ ਜਾੰਦੇ, ਓਹ ਨਾ ਤੇ ਹਾਂ, ਤੇ ਇੰਨਾ ਗੇ ਦੇਖ ਕੇ ਨਾ ਜੋ ਤੁਸੀਂ ਵੇਖੋ ਤੋ ਖਾ ਈ ਨੀ ਸਕਦੇ। ਬਿਮਾਰੀ ਨੀਰੀ ਬਿਮਾਰੀ ਐ।
ਆਹੋ। ਓਹੀ ਨਾ ਯਾ ਤੇ ਘਰ ਸਾਫ-ਸੁਥਰਾ ਬਣਾ ਦੋ ਬੱਚਿਆਂ ਨੂੰ, ਜੇ ਖਾਣਾ ਵੀ ਹੈ ਨਾ। ਘਰ ਵੀ ਬਣ ਜਾਂਦੈ, ਥੋੜ੍ਹੀ ਮੇਨਤ ਲੱਗਦੀ ਐ। ਬਈ ਥੋੜਾ ਸਾਫ਼-ਸੁਥ ਤਰ੍ਹਾਂ ਚਲੋ ਬਣ ਜਾਂਦਾ ਹੈਗੈ। ਬਜ਼ਾਰੀ ਤਾਂ ਬਿਲਕੁਲ ਅਪਾਂ ਤੇ ਬੇ ਬੌਤ ਘੱਟ, ਕਦੀ-ਕਦਾ ਹੁੰਦੈ ਚਲੋ ਦਿਲ ਕਰਿਆ ਤੇ ਖਾ ਲਿਆ। ਨਹੀਂ ਤੇ ਕਈ ਦੇਖ ਖੇ ਐ ਬੱਚਿਆਂ ਨੂੰ, ਰੋਜ਼ ਐਨਾ ਰੇੜੀ ਤੇ ਖੜੇ ਹੁੰਂਦੇ ਐ। ਮੋਮੋਜ਼, ਚਾਓਮਿਨ ਤੇ ਐਦਾਂ ਖਾਂਦੇ ਐ ਜਿੱਦਾਂ ਪਤਾ ਨੀ ਕੋਈ ਲੰਗਰ ਵਰਤੀ ਰਿਆ ਹੋਵੇ।
ਮੋਰੀ ਲੈ ਰਾ ਅੱਜਕੱਲ੍ਹ ਬੱਚਿਆਂ ਦਾ ਸਰੀਰ ਈ ਐਦਾਂ ਦਾ ਹੋ ਗਿਐ ਰਾਤੀ ਦੋ-ਦੋ ਵਜੇ ਤੱਕ ਜਾਗਦੇ ਰੈੰਦੇ ਨੇ। ਸਵੇਰੇ ਬਾਰਾਂ-ਬਾਰਾਂ ਵਜੇ ਉੱਠਦੇ ਐ। ਓ ਸਰੀਰ ਕੀ
ਤ, ਤੇ ਓਹੀ ਐ ਦਸ ਦਸ ਓ ਮਤਲਬ ਮੋਬਾਈਲ ਚਲਾਦੇ ਰੈੰਦੇ ਐ। ਜਦ ਤਕ ਮੋਬਾਇਲ ਹੱਥਾਂ ਚੋਂ ਨੀ ਛੁਟੇਗਾ ਇਹਨਾਂ ਨੇ ਸੋਣਾ ਨੀ ਹੈਗਾ। ਜਦ ਤੱਕ ਡਿੱਗ ਗੂ ਗਾ ਨੀ ਇਹਨਾਂ ਨੂੰ ਨੀਂਦ ਈ ਨੀ ਆਂਦੀ ਹੈਗੀ। ਤੇ ਫਿਰ ਸਵੇਰੇ
ਰੋਟੀ ਟੈਮ ਨਾਲ ਨੀ ਖਾਣੀ, ਦੋਧ ਨੀ ਪੀਣਾ, ਫਲ-ਫਰੂਟ ਨੀਂ ਖਾਣਾ‌ ਜੇੜੀ ਚੀਜ਼ ਖਾਣ ਦੀ ਐ, ਓਹ ਖਾਂਦੇ ਨੀ। ਏਹ ਕੁਆੜ ਕਬਾੜ ਖਾਂਦੇ ਐ, ਕੋਲਡ ਡਰਿੰਕ ਵੀ।
ਚਿਪਸ ਖਵਾ ਲੋ ਇਹਨਾਂ ਨੂੰ, ਕੋਲਡ-ਡ੍ਰਿੰਕ ਮੈਗੀਆਂ ਖਵਾ ਦੋ ਮੈਗੀਆਂ ਖਾ ਜਾਨਗੇ ਬਨਾ ਕੇ। ਉ ਕੱਚਾ ਆਟਾ ਉ ਖਾ ਜਾਨਗੇ।
ਹਾਂ ਕੈ ਦੋ ਨਾ ਵੀ ਫਲ ਖਾ ਲੈਣ, ਨਾ ਅੱਛਾ ਨੀ ਲੱਗਤਾ ਮੁਝ
ਅੱਛਾ ਨੀ ਲੱਗਤਾ ਈ ਕੈਂਦੇ ਪਏ ਓ ਭਰਾਜੀ, ਬਿਲਕੁਲ ਸਈ ਕੈ ਰੇ ੳ। ਉਹੀ ਏ ਨਾ ਬੱਚੇ ਨੀ ਨਾ ਮੰਨਦੇ ਪਰ ਐ ਪਰੇਸ਼ਾਨੀਆਂ ਤੇ ਫੇਰ ਮਾਂ ਪਿਓ ਵਾਸਤੇ ਹੁੰਦੀਆਂ ਨੇ ਜਿੱਦਾਂ ਹੁਨ ਤੁਸੀਂ। ਕੈ ਰੇ ੳ ਕਿ ਬਈ ਗੁਡੀਆਂ ਪਰੇਸ਼ਾਨ ਹੋ ਰੀ ਐ ਤੇ ਪਰੇਸ਼ਾਨੀ ਤੇ ਫੇਰ ਮਾਂ ਵਾਸਤੇ ਖੜੀ ਹੋ ਜਾਂਦੀ ਹੈਗੀ ਐ।
ਬਿਲਕੁਲ ਸਾਰੇ ਟੈਸਟ ਕਰਾਏ ਉਨੂੰ ਵੱਡੇ ਡਾਕਟਰ ਨੂੰ ਵਿਖਾਐ। ਪੇਟ ਦੀ ੳਈ ਜੈਰ ਏ ਜੈਰ ਬਿਲਕੁਲ।
ਪਰੇਜ਼ ਕਰਾਓ ਏਨੂੰ ਫੇਰ ਤੁਸੀਂ।
ਹਾਂ ਨੀ ਪਰੇਜ਼ ਦਾ ਵੀ ਕੀ ਕਰੀਏ ਬੱਚੇ ਅੱਜ ਕੱਲ੍ਹ ਮੰਨਦੇ ਨੀ ਨਾ। ਬਥੇਰਾ ਸਮਝਈਦੈ।
ਹਾਂਜੀ। ਨਈ ਪਰਹੇਜ਼ ਬੋਤ ਜ਼ਰੂਰੀ ਏ ਜਿੱਦਾਂ ਇਨੂੰ ਤੇ ਜ਼ਿੱਦਾ ਪ੍ਰੋਬਲਮ ਹੈ ਨਾ ਏਨੂੰ ਤੇ ਲਾਈਟ ਬਲਕਿ ਖਾਨਾ ਦੇਨਾ ਚਾਈਦੈ। ਮਰਚ ਵਰਚ ਤੇ ਬਿਲਕੁਲ ਵੀ ਨੀ ਦੇਨੀ ਚਾਈਦੀ ਇਨੂੰ।
ਹਾਂ ਹਾਂ ਨਈ ਉ ਤਾਂ ਹੈਈ, ਪਰ ਬੱਚੇ ਅੱਜ ਕੱਲ ਮੰਨਦੇ ਨੀ ਨਾ ਗੱਲ ਉ ਐ ਨਾ। ਬਥੇਰਾ ਗਾਂਦੈ ਆਪਾਂ ਤਾਂ ਐਸਾ ਕੈਨੇ ਆ ਲੋਕਾਂ ਦੂਜਿਆਂ ਨੂੰ ਵੀ ਬੱਚਿਆਂ ਨੂੰ ਵੀ ਕੈਨੇ ਕਿ ਐ। ਜਾ ਗ਼ਲਤ ਈ ਐ ਸਾਰੀ।
ਹਾਂਜੀ-ਹਾਂਜੀ। ਹਾਂ ਐ ਤੇ ਹੈ ਈ ਪਰ ਉਹੀ ਹੈ ਕਿ ਅੱਜ ਕੱਲ੍ਹ ਟਰੈਂਡ ਹੋ ਗਿਆ। ਐ ਵੇ ਨਾ ਬੱਚਿਆਂ ਦਾ ਸਟੇਟਸ ਹੋ ਗਿਆ। ਕਿ ਬਈ ਫਾਸਟ ਫੂਡ ਖਾਨਾ ਵੀ ਸਟੇਟਸ ਹੈਗਾ ਸਾਡਾ। ਨਾਲੇ ਈ ਖਾਨਗੇ ਨਾਲੇ ਈ ਰੀਲ ਪਾ ਦੇਨਗੇ। ਬਈ ਹਾਂ ਆਪਾਂ ਨੇ ਐ ਖਾਧੈ, ਉ ਖਾਧੈ।
ਸ਼ਾਮੀ ਛੇ ਸੱਤ ਵਜਦੇ ਈ ਰੇੜਿਆਂ ਤੇ ਐਦਾਂ ਲੈਨ ਲੱਗ ਜਾਂਦੀ ਆ ਰੋਟੀ ਤਾਂ ਖਾਨੀ ਨੀ ਜਾ ਕੇ।
ਖਾਨੀ ਨੀ ਹਾਂਜੀ-ਹਾਂਜੀ।
ਸਾਨੂੰ ਭੋਕ ਨੀਂ ਹੈਗੀ।
ਆਹੋ-ਆਹੋ ਸਈ ਕੈ ਰੇ ੳ ਤੁਸੀਂ।
ਹਾਂ।
ਕੀ ਕਰ ਸਕਨੇ ਆਂ ਬੱਚਿਆਂ ਨੂੰ ਜਾਦਾ ਵੀ ਬਾਊਂਡੇਸ਼ਨ ਵਿਚ ਨਈ ਨਾ ਕਰ ਸਕਦੇ ਮਨਾ ਹੀ ਕਰ ਸਕਦੇ ਮਾਂ ਪਿਓ ਤੇ ਕਿ ਬਈ ਬੱਚੇ ਤੁਹਾਡੇ ਵਾਸਤੇ ਐ ਚੀਜ਼ ਵਧੀਆ ਨੀ ਹੈਗੀ।
ਤੇ ਹੁਨ ਬੱਚੇ ਨੂੰ ਆਪ ਸਮਝਨਾ ਚਾਈਦੈ ਬਈ ਅਗਰ ਪੇਰੈਂਟਸ ਮੈਨੂੰ ਰੋਕ ਰਏ ਆ ਤੇ ਮੇਰੇ ਭਲੇ ਵਾਸਤੇ ਮੇਰੇ ਸਰੀਰ ਵਾਸਤੇ ਈ ਰੋਕਦੇ ਪਏ ਐ।
ਐ ਕਰਕੇ ਈ ਸਾਰੇ ਡਾਕਟਰਾਂ ਦੇ ਭਰੇ ਪਏ ਆ। ਬਿਮਾਰ ਈ ਪੇਟ ਏਸ ਕਰਕੇ ਪੇਟ ਦੀ ਪ੍ਰੋਬਲਮ ਏ।
ਆਹੋ।
ਲੈਨਾ ਲੱਗੀਆਂ ਨੇ ਡਾਕਟਰ ਦੇ ਪੇਟ ਤੇ ਪੇਟ ਖ਼ਰਾਬ ਮੇਰਾ ਪੇਟ ੳ ਏ ਮੇਰਾ ਪੇਟ ਏ।
ਆਹੋ।
ਚੀਜਾ ਖਾ-ਖਾ ਕੇ ਈ ਤਾਂ।
ਆਹੋ ਸਈ ਕੈ ਰੇ ੳ। ਹੂੰ। ਬਸ ਉਹੀ ਐ ਨਾ, ਬੱਚੇ ਯਾਂ ਤੇ ਇਸ ਚੀਜ਼ ਨੂੰ ਸਮਝਣ ਕਿ ਬਈ ਵੱਡੇ ਰੋਕ ਕ ਰੇ ਆ ਤੇ ਸਾਡੇ ਭਲੇ ਵਾਸਤੇ ਰੋਕਦੇ ਪੇ ਐ।
ਹੂੰ।
ਅੱਜ ਕੱਲ੍ਹ ਬੱਚਿਆਂ ਨੂੰ ਬਸ ਐ ਹੀ ਐ, ਬਈ ਫਲਾਣਾ ਬੱਚਾ ਖਾ ਲਿਆ ਤੇ ਮੈਂ ਕਿਉਂ ਪਿ ਛੇ ਰਵਾਂ। ਓ ਸਕੂਲ ਚ ਐਹੀ ਗੱਲਾਂ ਹੋਂਦੀਆਂ ਬੱਚਿਆਂ ਦੀ, ਬਈ ਅੱਜ ਆ ਖਾਧਾ, ਅੱਜ ਓ ਖਾਧਾ, ਅੱਜ ਮੇਰੀ ਮੰਮੀ ਨੇ ਆ ਬਨਾਈ ਸੀ, ਮੈਂ ਤਾਂ ਬਾਅਰੋਂ ਖਾਏ ਓ ਬੱ ਬੱਚਿਆਂ ਨੂੰ ਦਿਮਾਗ ਚ ਓਹੀ ਗੱਲ ਆ ਜਾਂਦੀ ਐ ਕਿ ਬਈ ਹਾਂ ਆਪਾਂ ਵੀ ਬਾਆਰੋਂ ਖਾਈਏ ਫੇਰ।
ਬਸ ਐ, ਐ ਚੀਜ਼ਾਂ ਖਵਾ ਲੋ, ਮੋਬਾਈਲ ਦੇ ਦੋ ਬਸ ਐਹੀ ਰੈ ਗਿਆ ਹੋਰ ਰੈ ਕਿ ਗਿਆ।
ਪੜਾਈ- ਪੂੜਈ ਤੇ ਹੈ ਈ ਨੀ ਬੱਚਿਆਂ ਦੀ, ਹੈ ਈ ਨੀ, ਕੋਈ ਰੂਟੀਨ ਨੀ ਹੈਗੀ ਪੜ੍ਹਨ ਦੀ, ਕੋਈ ਖੇਡਨ ਦੀ ਰੂਟੀਨ ਨੀ ਹੈਗੀ। ਅੱਗੇ- ਅੱਗੇ ਬੱਚੇ ਬਾਅਰ ਕਿੰਨਾ ਸੋਣਾ ਖੇਡਦੇ ਸੀ ਆਊਟਡੋਰ ਗੇਮ ਅ ਬੈਟ ਬੋਲ ਖੇਡਦੇ ਸੀ, ਬੈਡਮਿੰਟਨ ਖੇਡਦੇ ਸੀ, ਤੇ ਅੱਜ ਕੱਲ ਤੇ ਬਸ ਮੋਬਾਇਲ ਲੈ ਕੇ ਬੈਠੇ ਹੁੰਦੇ ਐ। ਮੋਬਾਈਲ ਇਚ ਸਾਰਾ ਦਿਨ ਅਪਣਾ ਸਿਰ ਢਾਅ ਕੇ ਬੈਠੇ ਹੁੰਦੇ ਐ। ਅੱਖਾਂ ਦਾ ਵੀ ਨੁਕਸਾਨ, ਨਾਲੇ ਅਪਨੇ ਸ਼ਰੀਰ ਦਾ ਨੁਕਸਾਨ।
ਜਦੋਂ ਹੀ ਤਾਂ ਐਨਕਾਂ ਅੱਜ ਕੱਲ੍ਹ ਤੂੰ ਛੋਟੇ-ਛੋਟਿਆਂ ਤੋਂ ਈ ਐਨਕਾਂ ਲੱਗ ਗਈਆਂ।
ਐਨਕਾਂ ਲੱਗ ਗਈਆਂ ਨੇ।
ਏ ਮੋਬਾਇਲ ਚਲਾ-ਚਲਾ ਕੇ ਨਾ।
ਮੈਂ ਦੇਖਿਆ ਭਰਾ ਜੀ ਉਸ ਦਿਨ ਤਿੰਨ ਸਾਲ ਦੇ ਬੱਚੇ ਨੂੰ ਇਨੀ ਦੋ ਨੰਬਰ ਦੀ ਐਨਕ ਲੱਗੀ ਹੋਈ ਔਰ ਓ ਬੱ ਚਾ ਮੋਬਾਇਲ ਸਕਰੋਲ ਕਰ-ਕਰਕੇ, ਸਕਰੋਲ ਕਰ-ਕਰਕੇ ਸਾਰੀ ਓ ਪੋਇਮ ਕਦੀ ਚਲਾ ਤੇ ਕਦੀ ਕੁਛ ਚਲਾ ਔਰ ਮ ਓਦੀ ਮੰਮੀ ਹੱਥ ਚ ਮੋਬਾਇਲ ਓ ਰੋਂਦੀ ਐ ਤੇ ਮੋਬਾਇਲ ਹੱਥ ਚ ਦੇ ਦਿੰਦੀ ਐ। ਓਹੀ ਤੇ ਕੈ ਰੀ ਆ, ਗ਼ਲਤੀ ਵੀ ਤੇ ਫੇਰ ਮਾਂ- ਪਿਉ ਦੀ ਹੁੰਦੀ ਐ, ਓ ਅ ਅਪਣੇ ਆਪ ਤੇ ਤੁਸੀਂ ਪੈਲੇ ਬੱਚੇ ਨੂੰ ਵਿਗਾੜਦੇ ਓ ਫੇਰ ਕੈਂਦੇ ਓ ਕਿ ਸਾਡਾ ਬੱਚਾ ਵਿਗੜ ਗਿਆ। ਤੁਸੀਂ ਪੈਲੇ ਈ ਸੰਸਕਾਰ ਏਦਾਂ ਦੇ ਦੋ ਨਾ ਬੱਚਿਆਂ ਨੂੰ ਕਿ ਬਈ ਬੱਚਾ ਤੁਆਡਾ ਨਾ ਵਿਗੜੇ, ਕੰਟਰੋਲ ਇਚ ਰੱਖੋ ਅਪਣੇ ਬੱਚੇ ਨੂੰ।
ਹੂੰ, ਹੋਰ?
ਬਸ ਵਧੀਆ, ਤੁਸੀਂ ਸੁਨਾਓ?
ਕੀ ਕਰਦੇ ਬੇ, ਬੱਚੇ ਕੀ ਕਰਦੇ ਬੇ?
ਬੱਚੇ ਬਸ, ਵੱਡਾ ਮੁੰਡਾ ਤੇ ਗਿਆ ਡਿਊਟੀ ਤੇ, ਤੇ ਛੋਟਾ ਥੱਲੇ ਹੈਗਾ।
ਅਛਾ, ਹੂੰ।
ਓ ਥੱਲੇ ਹੈਗਾ ਹਜੇ ਟੀਵੀ- ਟੂਵੀ ਦੇਖ ਰਿਆ ਸੀ ਹਜੇ ਉੱਪਰ ਆਇਆ ਈ ਨੀ ਹੈਗਾ।
ਆਜੋ ਲੰਗਰ ਛੱਕ ਲੋੋ।
ਬਸ ਆਪਾਂ ਦਾ ਲੰਗਰ ਤੇ ਕਦੋਂ ਦਾ ਹੋ ਗਿਆ, ਆਪਾਂ ਦਾ ਤਾਂ ਡਾਇਜੈਸਟ ਵੀ ਹੋ ਗਿਆ, ਹੁਣ ਤੇ ਦੁੱਧ ਚ ਦੁੱਧ ਵਗੈਰਾ ਦਾ ਟਾਈਮ ਹੋ ਗਿਆ।
ਅੱਛਾ।
ਹਾਂਜੀ ਆਪਾਂ ਤੇ ਨੌ, ਸਵਾ ਨੌ ਕਰ ਲੈਂਨੇ ਆ ਮਾਸੜ ਜੀ। ਹੋਰ ਮਾਸੀ ਜੀ ਠੀ ਹਾਂਜੀ। ਪਤਾ ਕੀ ਹੈ ਫੇਰ, ਫੇਰ ਰਾਤੀ ਦੁੱਧ ਵਗੈਰਾ ਲੈਣਾ ਹੁੰਦਾ ਯਾਂ ਕੋਈ ਜੂਸ ਵਗੈਰਾ ਤੇ ਫੇਰ ਓ ਡਾਇਜੈਸਟ ਨੀ ਹੁੰਦਾ ਹੈਗਾ ਓ ਜਾਂਦੈ ਬਟ ਤਾਂ ਨਾਲ ਹੀ ਫੇਰ ਆਪਾਂ ਸਾਢੇ ਨੌ ਵਜੇ ਖਾ ਲੈਨੇ ਹੈਗੇ ਆ। ਅੱਜ ਵੈਸੇ ਥੋੜਾ ਜਲਦੀ ਖਾ ਲਆ ਸੀ ਅੱਜ ਦੁਪਹਿਰੇ ਵੀ ਨਾ ਖਾਧੀ ਸੀ ਇੱਕੋ ਵਾਰ ਬ੍ਰੇਕਫਾਸਟ ਕੀਤਾ ਹੋਇਆ ਸੀ ਫਿਰ ਭੁੱਖ ਲੱਗੀ ਸੀ ਫਿਰ। ਖਾ ਲਿਆ ਹੁਨ ਇਸ ਟਾਈਮ।
ਆ ਗਿਆ ਭਗਤ ਜੀ, ਆ ਗਿਆ ਸੀ ਟਾਈਮ ਨਾਲ।
ਚਲੋ, ਮਾਸੀ ਜੀ ਠੀਕ ਨੇ।
ਹਾਂ, ਠੀਕ- ਠਾਕ।
ਚਲੋ, ਲਾਨਾ ਚੱਕਰ ਮਾਸਰ ਜੀ।
ਜ਼ਰੂਰ - ਜ਼ਰੂਰ ਆਵਾਗੇ।
ਠੀਕ ਅ, ਚੰਗਾ ਜੀ।
ਚੰਗਾ ਜੀ, ਸਸ ਰਿਆ ਕਾਲ।